ਹਮ ਡੇਲੀ
ਹੈਲੋ!
ਹਾਂਜੀ, ਸਸ ਸ੍ਰੀ ਅਕਾਲ ਜੀ।
ਸਸ ਸ੍ਰੀ ਅਕਾਲ ਜੀ, ਕਿਵੇਂ ਓ?
ਕਾਲ ਜੀ, ਰੁਕਿਓ ਦੋ ਮਿੰਟ। ਰੁਕੋ, ਹਾਂਜੀ ਕੀ ਕਰਦੇ?
ਕੁਝ ਨੀ ਕਰਦੀ, ਤੁਸੀਂ ਦੱਸੋ ਜੀ?
ਬਸ ਮੈਂ ਵੀ ਗੱਲ ਕਰਦੀ ਪਈ ਆ, ਹੈਲੋ ਆਵਾਜ਼ ਆ ਰਹੀ ਆ?
ਹਾਂਜੀ ਆ ਰਹੀ ਹੈ, ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ?
ਹਾਂਜੀ।
ਅੱਛਾ ਜੀ। ਤੁਸੀਂ ਆਪਣਾ ਕੋਈ ਕਾਰੋਬਾਰ ਵਗੈਰਾ, ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੁਝ ਓਸ ਬਾਰੇ ਗੱਲ ਕਰ ਸਕਦੇ ਹੋ ਜੀ।
ਹਾਂਜੀ। ਸ਼ੁਰੂ ਤਾਂ ਮੈਂ ਹਜੇ ਕਹਿੰਦੀ ਨੀ ਕਰਨਾ, ਹਾਂ ਬਟ ਮੈਨੂੰ ਏਸ ਚੀਜ਼ ਬਾਰੇ ਗਿਆਨ ਬਹੁਤ ਆ ਵੀ, ਕਿੱਦਾਂ ਆਪਾਂ ਕਰ ਸਕਦੇ ਹਾਂ? ਜੇ ਤੁਸੀਂ ਵੀ ਕਰਨਾ ਹੋਵੇ, ਵੀ ਕਿਹਨਾਂ ਚੀਜ਼ਾਂ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਆਪਾਂ ਨੂੰ ਆਪਾਂ ਕਰਨਾ ਕੀ ਚਾਹੁੰਨੇ? ਪੂਰੀ ਮਤਲਬ ਕਿ ਨਾ ਉਹਦੀ ਯੋਜਨਾ ਬਣਾਣੀ ਚਾਹੀਦੀ ਆ। ਵੀ ਆਪਾਂ ਨੂੰ ਕਿੱਥੇ, ਕਿੰਨਾ ਪੈਸਾ ਲਾਉਣਾ ਚਾਹੀਦਾ ਆ ਤੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਪਹਿਲਾਂ ਤਾਂ ਸਾਡੇ ਕੋਲ ਲ' ਪੈਸਾ ਹੀ ਹੋਣਾ ਚਾਹੀਦਾ। ਕਈ ਨਾ ਬੰਦੇ ਹੁੰਦੇ ਆ ਪੈਸਾ ਲਾਉਣ ਤੋਂ ਡਰ ਹੁੰਦੇ, ਬਟ ਜੇ ਆਪਾਂ ਕਾਰੋਬਾਰ ਸ਼ੁਰੂ ਕਰਨਾ ਨਾ ਤਾਂ ਆਪਾਂ ਨੂੰ ਰਿਸਕ ਲੈਣਾ ਹੀ ਪੈਣਾ।
ਹਾਂਜੀ, ਇਹ ਤਾਂ ਸਹੀ ਗੱਲ ਹੈ ਜੀ ਤੁਹਾਡੀ।
ਹਾਂਜੀ। ਸ਼ੁਰੂ ਕਰਨ ਲਈ ਆਪਾਂ ਨੂੰ, ਪਹਿਲਾਂ ਸਭ ਤੋਂ ਪਹਿਲਾਂ ਤਾਂ ਪਲੈਨਿੰਗ ਜਰੂਰੀ, ਕੋਈ ਵੀ ਕੰਮ ਕਰਨਾ ਨਾ ਪਲੈਨਿੰਗ ਜਰੂਰੀ ਆ ਵੀ ਆਪਾਂ ਨੂੰ ਕਿੱਦਾਂ ਹਨਾ, ਕੀ-ਕੀ ਫਾਇਦੇ ਹੋ ਸਕਦੇ। ਕੀ-ਕੀ ਨੁਕਸਾਨ ਹੋ ਸਕਦੇ? ਪਹਿਲਾਂ ਪੂਰੀ ਚੰਗੀ ਤਰ੍ਹਾਂ ਜੇ' ਮੰਨ ਲਓ ਆਪਾਂ, ਕਿਹਦੀ ਮੈਂ ਤੁਹਾਨੂੰ ਐਗਜਾਮਪਲ ਦੇਵਾਂ ਮੰਨ ਲਓ ਆਪਾਂ, ਸ਼ੋਪ ਈ ਓਪਨ ਕਰਨੀ ਆ ਕੱਪੜਿਆਂ ਦੀ ਹਨਾ ਤਾਂ ਉਹ ਵੀ ਆਪਾਂ ਦੇਖਾਂਗੇ ਵੀ ਇਹ ਸਾਨੂੰ ਕਿਹੜੀ ਪਲੇਸ ਤੇ ਕਿਹੜੀ ਜਗ੍ਹਾ ਤੇ ਓਪਨ ਕਰਨੀ ਚਾਹੀਦੀ ਆ ਵੀ ਜਿੱਥੇ ਆਵਾਜਾਈ ਹੋਵੇ ਲੋਕਾਂ ਦੀ ਹਨਾ ਤੇ ਕੇ ਇਸ ਇਲਾਕੇ ਚ' ਜ਼ਿਆਦਾ ਜ਼ਰੂਰਤ ਆ ਇਹ ਨੀ ਕਿ ਕਿਤੇ ਵੀ ਸਾਨੂੰ ਜਗ੍ਹਾ ਮਿਲੀ ਆਪਾਂ ਕਰ ਲਈਏ ਇਹ ਸਭ ਕੁਛ ਦੇਖਣਾ ਪੈਂਦਾ ਆ ਵੀ ਕਿੱਥੇ ਜ਼ਿਆਦੀ ਮੰਗ ਆ ਲੋਕਾਂ ਦੀ ਕਿੱਥੇ ਲੋਕੀ ਜ਼ਿਆਦਾ ਦਾ ਖ਼ਰੀਦ ਸਕਦੇ ਆ ਤੇ ਉਸ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਆਪਾਂ ਨੂੰ ਆਪਣੇ ਕੰਮ ਨੂੰ ਕਿੱਦਾਂ ਮਤਲਬ ਏ ਸਾਰਿਆਂ ਵਿੱਚ ਪਤਾ ਆਪਣੇ ਕੰਮ ਦੀ ਜਿੱਦਾਂ ਪ੍ਰਮੋਸ਼ਨ ਕਰਦੇ ਹੁੰਦੇ ਆਪਾਂ ਵੀ ਸਾਰਿਆਂ ਨੂੰ ਪਤਾ ਕਿੱਦਾਂ ਲੱਗੇ ਹਨਾ
ਹਾਂਜੀ ਹਾਂਜੀ
ਆਪਾਂ ਨੂੰ ਉਹਦਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਕਿਸ ਤਰੀਕੇ ਨਾਲ ਲੋਕਾਂ ਨੂੰ ਕਰਨਾ ਆ ਵੀ ਸਾਡੇ ਤੋਂ ਤੁਸੀਂ ਲਵੋ ਪੂਰਾ ਤਰੀਕਾ ਹੋਣਾ ਚਾਹੀਦਾ ਹੈ ਬੰਦੇ ਨੂੰ ਚੰਗੀ ਪਲੈਨਿੰਗ ਚੰਗੀ ਢੰਗ ਨਾਲ ਪੈਸਾ ਲਾਇਆ ਹੋਊਗਾ ਨਾ ਤੇ ਫੇਰ ਬੰਦਾ ਕਾਮਯਾਬ ਹੋ ਸਕਦੇ ਨਹੀਂ ਤਾਂ ਬਹੁਤੇ ਲੋਕਾਂ ਦਾ ਤੁਸੀਂ ਸੁਣਿਆ ਹੀ ਹੋਣਾ ਵੀ ਮੇਰਾ ਪੈਸਾ ਡੁੱਬ ਗਿਆ ਹਨਾ ਉਹ ਕਿਤੇ ਨਾ ਕਿਤੇ ਸਾਡੀ ਆਪਣੀ ਹੀ ਲਾਪਰਵਾਹੀ ਹੁੰਦੀ ਹੈ।
ਇਹ ਵੀ ਸਹੀ ਗੱਲ ਹੈ ਤੁਹਾਡੀ ਤੇ ਕੋਈ ਵੀ ਕੰਮ ਸ਼ੁਰੂ ਕਰਨਾ ਓਹਦੀ ਵਾਈਸ ਐਨਿਕ ਰਿਸਕ ਨਾਲ ਕਰਨਾ ਵੀ ਜਿਹੜਾ ਰਸ਼ਕ ਬੰਦਾ ਬਾਅਦ ਚ' ਭਰ ਸਕੇ
ਹਾਂਜੀ ਇਹ ਤਾਂ ਹੈ ਬਹੁਤ ਧਿਆਨ ਕਦੇ ਵੀ ਨਾ ਸਾਨੂੰ ਕਾਹਲੀ ਨੀ ਕਰਨੀ ਚਾਹੀਦੀ ਪੂਰਾ ਗਿਆਨ ਲੈ ਕੇ ਪੂਰਾ ਹਨਾ ਚੰਗੀ ਤਰ੍ਹਾਂ ਫੇਰ ਹੀ ਕਰੋ
ਹਾਂ ਪਹਿਲਾਂ ਉਸ ਕੰਮ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਵੀ ਅਸੀਂ ਕੰਮ ਕਿਹੜਾ ਸ਼ੁਰੂ ਕਰਨਾ ਕੋਈ ਮ ਬਾਜ਼ਾਰ ਵਾਲਾ ਕੰਮ ਸ਼ੁਰੂ ਕਰਨਾ ਜਾਂ ਕੋਈ ਹੱਥੀਂ ਕੰਮ ਸ਼ੁਰੂ ਕਰਨਾ ਸਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਉਹ ਕੰਮ ਕਿਵੇਂ ਸ਼ੁਰੂ ਕਰਨਾ ਕਿੱਥੋਂ ਸ਼ੁਰੂ ਕਰਨਾ ਜੇ ਕੋਈ ਸਮਾਨ ਵੇਚਣ ਖਰੀਦਣ ਵਾਲਾ ਤਾਂ ਸਮਾਨ ਕਿੱਥੇ ਤੋਂ ਵਧੀਆ ਮਿਲੂ ਕਿੱਥੋਂ ਤ' ਸਸਤਾ ਮਿਲੂ ਉਹ ਦੇਖ ਕੇ ਸ਼ੁਰੂ ਕਰਨਾ ਤੇ' ਅਈ ਹੋਰ ਦੱਸੋ ਤੁਹਾਡੀ ਹੋਰਦਸੋ ਤੁਹਾਡੇ ਘਰਰ ਕੰਮ ਬਾਰੇ ਕਿਵੇਂ ਦੇ ਵਿਚਾਰ ਨੇ
ਹੋਰ ਸਾਨੂੰ ਜਿੱਦਾਂ ਹੁਣ ਆਪਾਂ ਲੋਨ ਵੀ ਲੈਂਦੇ ਹਾਂ ਹਨਾ ਤੇ ਲੋਨ ਇੱਕ ਨਾ ਮਤਲਬ ਪੂਰਾ ਆਪਾਂ ਨੂੰ। ਪਲੈਨਿੰਗ ਕਰਨੀ ਪੈਂਦੀ ਵੀ ਕਿੰਨਾ ਆਪਾਂ ਲੋਨ ਲੈਣਾ ਉਹਦਾ ਸਾਨੂੰ। ਫੇਰ ਉਹ ਵਿਆਜ ਵੀ ਦੇਣਾ ਪੈਂਦਾ ਹਨਾ ਉਹ ਲੋਨ ਨੂੰ ਹੀ ਆਪਾਂ ਇਸ ਹਿਸਾਬ ਨਾਲ। ਕਰਾਈਏ ਕਿ ਉਹਦੇ ਤੋਂ ਅਸੀਂ ਪੈਸੇ ਕਮਾਈਏ ਤਾਂ ਕਿ ਆਪਾਂ ਆਪਣਾ ਲੋਨ ਵੀ। ਪੂਰਾ ਕਰਦੀਏ ਤੇ ਆਪ। ਆਪਣਾ ਫਾਇਦਾ ਵੀ ਕਰ ਲਈਏ ਮੈਂ ਬਸ ਇਹੀ ਕਹਿਣਾ ਚਾਹੁੰਦੀ ਵਿ ਹਾਂਜੀ ਵੀ ਇੱਕ ਤਰੀਕ ਪਤਾਂ ਹੁੰਦਾ ਬੰਦੇ ਦਾ ਹਨਾ ਵੀ ਜਿਹੜਾ ਬੰਦਾ ਪੂਰੀ ਤਰ੍ਹਾਂ ਜਾਣਕਾਰੀ ਲੈਂਦਾ ਆ। ਉਹੀ ਕਰ ਸਕਦਾ ਚੰਗੀ ਤਰ੍ਹਾਂ।
ਕੋਈ ਵੀ ਕੰਮ ਏ ਸ਼ੁਰੂ ਕਰਨ ਲਈ, ਸ਼ੁਰੂ ਕਿਵੇਂ ਕਰਨਾ ਉਦੀ ਵੀ ਪੂਰੀ ਇੱਕ
ਹੁਣ ਆਪਾਂ ਈ ਆ, ਆਪਾਂ ਈ ਆ ਦੇਖਲੋ ਆਪਾਂ ਉਨਾਂ ਦੇ ਜਿਆਦਾ ਲੈਂਨੇ ਆ ਕੁਛ ਵੀ ਖ਼ਰੀਦ ਦੇ ਆ ਜਿਨਾਂ ਦੀ ਉਹ ਕੁਆਲਿਟੀ ਵਧੀਆ ਹੁੰਦੀ ਹੈਨਾ। ਗੱਲਬਾਤ ਕਰਨ ਦਾ ਢੰਗ ਵਧੀਆ ਹੁੰਦਾ ਆ ਏਨਾਂ ਚੀਜ਼ਾਂ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਸਾਨੂੰ।
ਨਾਲੇ ਏਹੋ ਵੀ ਐ ਜੀ ਹੁਣ ਜਿਵੇਂ ਆਪਣੇ ਚੀਜ਼ਾਂ ਉਰ ਕਿਹੜੀ ਚੀਜ਼ ਹੈ ਨੀ, ਕਿਸ ਜਗਾ 'ਤੇ ਕਿਹੜੀ ਚੀਜ਼ ਸਸਤੀ ਮਿਲਦੀ ਐ ਜਾਂ ਕਿਸ ਜਗਾ 'ਤੇ ਓ ਚੀਜ਼ ਹੈਗੀ ਨੀ ਉਸ ਚੀਜ਼ ਦਾ ਸਭ ਤੋਂ ਵੱਧ ਫਾਇਦਾ ਹੁੰਦਾ, ਕਈ ਥਾਵਾਂ 'ਤੇ ਐ ਵੀ-ਵੀ ਚੀਜ਼ ਆਪਣੇ ਏਰੀਏ 'ਚ ਮਿਲਰੀ ਸ਼ਾਇਦ ਦੂਜੇ ਏਰੀਏ 'ਚ ਨਾ ਮਿਲੇ। ਜੇੜੀ ਦੂਜੇ 'ਚ ਮਿਲਰੀਆ ਸ਼ਾਇਦ ਉਰੇ ਆਪਣੇ ਨਾ ਮਿਲੇ ਜਾਂ ਮੈਗੀ ਮ ਮੈਗੀ ਬੋ ਜਿਆਦੇ ਮੈਗੀ ਮਿਲੇ, ਹਾਂਜੀ।
ਦੇਖਣਾ ਪੈਂਦਾ ਵੀ ਕਿਸ ਚੀਜ਼ ਦੀ ਜਿਆਦਾ ਜ਼ਰੂਰਤ ਇੱਥੇ ਨਾ ਉਸ ਹਿਸਾਬ ਨਾਲ ਵੀ ਬੰਦਾ ਕਰ ਸਕਦਾ।
ਹਾਂ ਉਹੀ ਗੱਲ ਏ ਨਾ। 'ਤੇ ਆਪਣੀ ਹਰ ਚੀਜ਼ ਨੂੰ ਨਾ ਮਤਲਬ ਇਵੇਂ ਕਰਨਾ ਚਾਈਦਾ ਵੀ ਆਪਣਾ ਚਾਹੇ ਥੋੜਾ ਟਾਈਮ 'ਚ ਆਪਾਂ ਨੂੰ ਫ਼ਾਇਦਾ ਘੱਟ ਹੋਵੇ ਪਰ ਆਪਣੀ ਚੀਜ਼ ਦਾ ਜਿਹੜਾ ਆਪਣਾ ਬਿਜ਼ਨਸ ਹੋਵੇ ਹੋਰਾ ਲੋਕਾਂ ਤੱਕ
ਹੂੰ। ਹਾਂ ਏ ਯਕੀਨ ਬਣਾਉਣਾ ਚਾਈਦਾ ਸਭ ਤੋਂ ਪਹਿਲਾਂ ਤਾਂ ਸਾਨੂੰ।
ਹਾਂਜੀ ਤੁਸੀਂ ਕੋਈ ਖੁਦ ਦਾ ਕੋਈ ਬਿਜਨਸ ਸਟਾ, ਸ਼ੁਰੂ ਕਰਨਾ ਚਾਹੋ ਜਾਂ ਤੁਹਾਡੇ ਕੋਈ ਵਿ ਚਾਰ ਹੋਣ।
ਹਜੇ ਤਾਂ ਮੈਂ ਪੜ ਰਈ ਆ, ਮੈਂ ਏ ਹੀ ਪੜਾਈ ਕਰਦੀ ਆ। ਤਾਂ ਕਰਕੇ ਜਿੰਨਾ ਕ ਮੈਨੂੰ ਪਤਾ ਲੱਗਾ, ਬਾਕੀ ਦੇ ਖੋ ਪੜਾਈ ਕੰਮ ਸ਼ੁਰੂ, ਖਤਮ ਕਰਨ ਤੋਂ ਬਾਅਦ, ਦੇਖਾਂਗੇ ਫੇਰ ਕੀ ਕਰਨਾ ਆ।
ਮਤਲਬ ਬਿਜ਼ਨਸ ਦਾ ਥੋਡੇ ਖੁਦ ਦਾ ਕੋਈ ਹੱਥੀ ਬਿਜ਼ਨਸ ਸ਼ੁਰੂ ਕਰਨਾ ਚਾਨੇ ਓ ਜਾਂ ਦੂਜੇ ਲੋੋਟ? ਬਾਜ਼ਾਰ ਚੋਂ ਕੋਈ ਆ
ਹਾਂਜੀ।
ਹਾਂਜੀ ਕਿਵੇਂ ਬਿਜ਼ਨਸ ਸ਼ੁਰੂ ਕਰਨਾ ਚਾਨੇ ਓ?
ਮੈਂ ਅਜੇ ਮੈਂ ਨਾ ਐਸ ਬਾਰੇ ਕੋਈ ਮਤਲਬ ਏਦਾਂ ਵਿਚਾਰ ਨੀ ਵੀ ਮੈਂ ਕੀ ਸ਼ੁਰੂ ਕਰਨਾ ਆ ਮੈਂ ਤਾਂ ਬਸ ਸਨ ਉਦਾਂ ਗੱਲ ਕਰ ਰੀ ਆ ਵੀ ਏਦਾਂ-ਏਦਾਂ ਏਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਈਦਾ ਆ। ਓਦਾਂ ਜਿੱਦਾਂ ਦੇਖਲੋ ਹੁਣ ਜਿੰਮ ਈ ਆ ਬੰਦੇ ਜੇ ਮੰਨ ਲੋ ਬੰਦੇ ਨੇ ਛੋਟਾ ਜਿਹਾ ਕਾਰੋਬਾਰ ਵੀ ਭਾਵੇਂ ਸ਼ੁਰੂ ਕਰਨਾ। ਜਿੰਮ ਦੇ ਬਾਹਰ ਅ ਆਂਡਿਆਂ ਦੀ ਸ਼ੋਪ ਹੋਵੇ ਤਾਂ ਓ ਕਿੰਨੀ ਚੱਲੂਗੀ। ਹਨਾ ਮਤਲਬ
ਇੱਕ ਹੋਸਪਿਟਲ ਤੋਂ ਬਾਰ ਇੱਕ ਚਾਏ ਬੱਚਿਆਂ ਦੇ ਹੋਸਪਿਟਲ ਦੇ ਬਾਹਰ ਟੋਆਏ ਸ਼ੋਪ ਕਿੰਨੀ ਸੋਹਣੀ ਚੱਲੂਗੀ।
ਹਾਂ। ਮਤਲਬ ਕਿ ਏ ਸਭ ਦੇਖਣਾ ਪੈਂਦਾ ਆ ਏ ਚੀਜ਼ਾਂ ਨੂੰ ਦੇਖ ਕੇ ਹੀ ਕੰਮ ਵਧੀਆ ਚੱਲਦਾ ਆ।
ਹਾਂ ਏ ਵੀ ਹਰ ਚੀਜ਼ ਨੂੰ ਇੱਕੋ ਜੇ ਤਰੀਕੇ ਨਾਲ, ਪੂਰੀ ਜਾਣਕਾਰੀ ਨਾਲ ਸਹੀ ਪਲੈਨਿੰਗ ਨਾਲ, ਵਧੀਆ ਇਨਵੈਸਟਮੈਂਟ ਨਾਲ ਜੇ ਸ਼ੁਰੂ ਕਰਦੇ ਹਾਂ, ਤਾਂ ਕੰਮ ਕਿਧਰ ਨਾ ਕਿਧਤੇ ਤੋਂ ਵਧੀਆ ਸ਼ ਚੱਲਦਾ ਹੀ ਆ।
ਜੀ ਤੇ
ਹਾਂਜੀ, ਹੋਰ ਦੱਸੋ ਜੀ?
ਹੋਰ ਦੱਸੋ, ਅੱਜ ਕੀ ਖਾਦਾ ਨਾਸ਼ਤੇ 'ਚ?
ਸਿੰਪਲ ਦਾਲ ਰੋਟੀ, ਦਹੀਂ, ਸਬਜ਼ੀ, ਰੋਟੀ।
ਅੱਛਾ ਜੀ, ਦੁਪਹਿਰ ਦੀ ਤਿਆਰੀ ਆ?
ਦੁਪਹਿਰ ਨੂੰ ਸਾਡੇ, ਕੋਈ ਹੁੰਦਾ ਹੀ ਨਹੀਂ ਘਰੇ।
ਹਮ। ਹਾਂਜੀ ਦੁਪਹਿਰ ਨੂੰ ਖਾ ਲਈ ਦੀ, ਖਾਈ ਦੀ ਆ ਦੁਪਹਿਰ ਨੂੰ ਤਾਂ। ਰੋਟੀਆਂ ਨੀ ਬਣੀਆਂ ਸਵੇਰ ਤਾਂ, ਸਿੰਪਲ ਪਰੌਂਠੀਆਂ ਖਾ ਲਈਆਂ ਸੀ। ਹਮ।
ਅੱਛਾ, ਹਾਂ ਹੋਹੀ ਹੈ ਨਾ। ਦੁਪਹਿਰ ਨੂੰ ਤਾਂ ਤਿਆਰੀ ਕਰ ਰਹੇ, ਰੋਟੀ ਦੀ।
ਤੁਸੀਂ ਬਣਾ ਲੈਂਨੇ ਆ?
ਹਾਂਹੀ, ਰੋਟੀ ਬਣਾ ਲੈਂਦੇ ਹਾਂ।
ਹਾਂਜੀ।
ਜਿਹੜੇ ਖਾਣੇ ਵਾਲੇ ਨੇ ਉਹਨਾਂ ਨੂੰ ਤਾਂ ਬਣਾ, ਨਹੀਂ ਅਸੀਂ ਸਵੇਵੀ ਬਣਾ ਲਿੱਤੀ। ਦੁਪਹਿਰ ਨੂੰ ਸਾਡੀ ਇੰਨੀ ਕੋਈ ਹ, ਤਿਆਰੀ ਨਹੀਂ ਹੈਗੀ ਰੋਟੀ ਦੀ।
ਹਾਂਜੀ।
ਬਸ ਫਿਰ, ਸ਼ਾਮ ਨੂੰ ਛੇਤੀ ਖਾ ਲੈਂਨੇਂ ਆ।
ਹ- ਅੱਛਾ ਚਲੋ ਵਧੀਆ ਤੁਹਾਡੇ ਫਿਰ, ਤੁਸੀਂ ਪਿੰਡ 'ਚ ਰਹਿੰਦੇ ਹਨਾ?
ਹਾਂਜੀ, ਅਸੀ ਪਿੰਡ 'ਚ ਰਹਿੰਦੇ ਹਾਂ। ਤੁਸੀਂ ਸ਼ਹਿਰ 'ਚ ਰਹਿੰਦੇ ਹੋ?
ਹਮ, ਉੱਥੇ ਓਦਾਂ ਵੀ ਛੇਤੀ ਸੋ ਜਾਂਦੇ ਨਾ ਸਾਰੇ।
ਹਾਂ, ਉਰੇ ਅੱਠ ਵਜੇ ਤੱਕ ਉਰੇ, ਸਭ ਕੰਮ ਕਰਕੇ ਆਪਣੇ ਅੰਦਰ, ਬੈਡਾਂ 'ਚ ਆਪ ਪਹੁੰਚ ਜਾਂਦੇ ਹਾਂ
ਏਧਰ, ਦਸ ਵਜੇ ਰੋਟੀ ਖਾਂਦੇ ਆ।
ਹਾਂ ਸ਼ਹਿਰਾਂ ਦੀ ਜ਼ਿੰਦਗੀ, ਬਹੁਤ ਜ਼ਿਆਦਾ ਉਹ ਹੁੰਦੀ ਆ। ਰਾਤ ਨੂੰ ਇਹ ਚੱਲ ਰਹੀ ਹੁੰਦੀ ਆ।
ਹਾਂਜੀ, ਇਹ ਤਾਂ ਹੈ।
ਪਿੰਡਾਂ ਦੀ ਜ਼ਿੰਦਗੀ, ਰਾਤ ਨੂੰ ਆਰਾਮ ਕਰ ਰਹੀ ਹੁੰਦੀ ਆ।
ਹੋਰ
ਹਾਂ ਬਹੁਤ ਫ਼ਰਕ ਹੁੰਦਾ ਜੀ, ਸ਼ਹਿਰਾਂ 'ਚ ਤੇ ਪਿੰਡਾਂ ਦਾ।
ਹਮ।
ਹਾਂ, ਸ਼ਹਿਰਾਂ ਦਾ ਐਵੇਂ ਆ ਵੀ ਆਪਾਂ ਫਿਰ ਰਾਤ ਨੂੰ ਇਕੱਠੇ ਹੁੰਦੇ ਹਾਂ, ਸਾਰੇ ਆਪਣੇ ਕੰਮ ਕਾਰਾਂ ਤੋਂ।
ਹਾਂਜੀ, ਇਹ ਤਾਂ ਹੈ ਉੱਥੇ ਵੈਸੇ ਤਾਂ ਪਿੰਡਾਂ 'ਚ ਵੀ, ਰਾਤ ਨੂੰ ਹੀ ਇਕੱਠੇ ਹੁੰਦੇ ਹੋਣੇ ਆ?
ਨਹੀਂ ਪਿੰਡਾਂ 'ਚ ਐਵੇਂ ਆ, ਵੀ ਸ਼ਾਮ ਨੂੰ ਵੀ ਸਭ ਜ ਇਕੱਠੇ ਹੋ ਜਾਂਦੇ ਨੇ, ਸ਼ਾਮ ਨੂੰ ਕੋਈ ਨਾ ਕੋਈ ਮਿਲੇ ਹੀ ਜਾਂਦਾ।
ਹਮ, ਓਦਾਂ ਵੀ ਇੱਥੇ ਜਿੱਦਾਂ ਮਹੱਲੇ 'ਚ ਹੀ ਹਨਾ ਜਿੱਦਾਂ, ਮਹੱਲਾ ਕਹਿ ਤਾ ਪਿੰਡ ਦੇ ਵਿੱਚ ਹੀ ਮਿਲਣ ਦਾ ਸਾਰੇ ਅਹ ਬਾਹਰ ਹੀ ਬੈਠ ਜਾਂਦੇ ਜਿੱਦਾਂ ਇਕੱਠੇ ਹੀ ਐਨ, ਪਰ ਗਵਾਂਢੀ ਵੀ ਪਰਿਵਾਰਾਂ ਵਾਂਗੂ ਹੁੰਦੇ ਆ।
ਸ਼ਹਿਰ ਪਿੰਡਾਂ ਚ ਐਵੇਂ ਆ ਜ ਜਿਵੇਂ, ਗਰਮੀਆਂ ਚ ਸਭ ਆਪਣੇ ਘਰੇ ਹੁੰਦੇ ਨੇ, ਪੱਖਿਆਂ ਨੀਚੇ ਠੰਡਾ ਚ ਇਹ ਆ ਵੀ ਠੰਡਾ ਚ ਸਭ ਬਾਹਰ ਹੁੰ ਹੋਣਗੇ ਸੜਕਾਂ ਤੇ ਗਲੀਆਂ ਚ ਧੁੱਪਾਂ ਚ
ਹਾਂਜੀ।
ਅੰਦਰ ਬੈਠਣਾ ਪਸੰਦ ਨਹੀ ਕਰਦੇ।
ਹਾਂਜੀ।
ਹੁਣ ਤੁਸੀਂ ਰੋਟੀ ਟੁੱਕ ਕਰੋਗੇ ਜੀ ਦੁਪਹਿਰ ਦਾ?
ਮੈਂ ਤਾਂ ਖਾਣਾ ਹੀ ਆ ਬਸ, ਕਰੂਗੇ ਘਰ ਦੇ। ਨਹੀਂ ਮੰਮਾ, ਚਲੋ ਠੀਕ ਆ। ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਤੁਹਾਡੇ ਠੀਕ ਏ।
ਓਕੇ ਜੀ।